ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਜੀ ਤੁਸੀਂ ਦੱਸੋ
ਬਸ ਠੀਕ ਹੈ ਚੀਏ ਵਸੀੇ
ਹੋਰ ਕੀ ਕਰ ਰਹੇ ਸੀ
ਬਸ ਅਸੀਂ ਚਾਹ ਪੀਂਦੇ ਵਸੀ ਸਵੇਰ ਦੀ
ਠੀਕ ਹੈ ਜੀ ਹੋਰ ਬੱਚੇ ਠੀਕ ਨੇ ਤੁਹਾਡੇ
ਹਾਂਜੀ ਵਧੀ ਹਜੀ ਤੁਹਾਨੂੰ ਪਤਾ ਹੀ ਆ ਸੰਡੇ ਹੈਗਾ
ਹਾਂਜੀ ਹਾਂਜੀ ਹਾਂਜੀ ਬਿਲਕੁਲ
ਹਾਂਜੀ ਤਾਂ ਹੁਣ ਨਿਆਣੇ ਹੁਣ ਉੱਠੇ ਨੇ
ਠੀਕ ਹੈ ਜੀ ਹੋਰ
ਬਸ ਅਸੀਂ ਹੁਣ ਉੱਠੇ ਰਹੇ ਹ ਬਸ ਅਥ ਹੋ ਕੇ ਅਸੀਂ ਫਿਰ ਗੁਰਦੁਆਰੇ ਮੱਥਾ ਟੇਕਣ ਜਾਏਗੇ ਬੂੜੀ
ਠੀਕ ਹੈੀ
ਹਾਂਜੀ
ਚਲੋ ਵਧੀਆ ਗੱਲ ਹੋਰ ਸੁਣਾਓ
ਬਾੱਜੀ
ਵਧੀਆ ਹੀ ਹੈ ਜੀ
ਗੁਰਦੁਆਰੇ ਮੱਥਾ ਟੇਕ ਕੇ ਫੇਰ ਅਸੀਂ ਉਧਰ ਜਾ ਸਿਟੀ ਸੈਂਟਰ ਵਗੈਰਾ ਉਧਰ ਘੁੰਮ ਕੇ ਆਏ ਫਿਰ ਮੀਨਾ ਬਾਜ਼ਾਰ ਜਾਏ ਗ ਆਜ ਮੈਂ ਸ਼ੋਪਿੰਗ ਕਰ ਆ ਮੈਂ ਸ਼ੋਪ ਟਿੰਗ ਕਰਕੇ ਆ ਰ ਆ ਮੀਨਾ ਮਾਰਟ ਤੋਂ
ਅੱਛਾ ਜੀ ਉੱਧਰ ਵੈਸੇ ਕੱਪੜੇ ਜੁੱਤੀਆਂ ਹਨਾ ਇਹ ਚੀਜ਼ਾਂ ਬਹੁਤ ਮਿਲਦੀਆਂ ਹੈਗੀਆਂ ਨੇ ਹੋਰ ਪ੍ਰਾਈ ਰੀਜਨੇਬਲ ਜ਼ਿਆਦਾ ਹੈਗਾ ਜੇ ਪ੍ਰਾਈ ਠੀਕ ਹੈਗਾ ਉੱਧਰ ਤੋਂ
ਇਧਰੋਂ ਤਾਂ ਠੀਕ ਹੀ ਹੈਗਾ ਉੱਧਰੋਂ
ਅੱਛਾ।
ਹਾਂ ਇਧਰ ਥੋੜਾ, ਹੈਗਾ ਹਾਈ ਫਾਈ ਉੱਧਰ ਠੀਕ ਹੈਗਾ, ਮੈਂ ਉੱਧਰੋਂ ਹੀ ਲੈਂਦੀ। ਆਪਣੇ ਕਪੜੇ ਲਿਆਣੀ ਨਾ ਓਧਰੋਂ ਲੈ ਕੇ? ਲਿਆਣੀ ਓਧਰੋਂ, ਰੇਟ ਵੀ ਸਹੀ ਮਿਲ ਜਾਂਦਾ ਹੈ। ਤੇ ਅੱਛੇ ਕੱਪੜੇ ਵੀ, ਸਹੀ ਮਿਲ ਜਾਂਦੇ ਨੇ। ਕੋਵਾਲਟ ਹੁੰਦੀ ਨਾ ਕੱਪੜੇ ਅੱਛੇ ਮਿਲ ਜਾਂਦੇ ਉਦੇ
ਹਾਂਜੀ ਹਾਂਜੀ ਚਲੋ, ਸਹੀ ਗੱਲ ਹੈ ਜੀ।ਸਹੀ ਗੱਲ ਤੇ ਤੁਸੀਂ ਲੈਣ ਜਾਣਾ, ਕੱਪੜੇ ਲੈਣ ਜਾਣਾ ਏ ਚਪਲਾਂ ਲੈਣ ਜਾਣੀਆਂ ਜ
ਨਈ ਜੁੱਤੀ ਵੀ ਲੈਦੇ ਜਾਂਦੀ ਪੰਜਾਬੀ, ਮੈਂ ਤੋਂ ਬਚਿਆਂ ਦੇ ਵੀ ਲੈ ਕੇ ਜਾਣੀ। ਬੱਚਿਆਂ ਦੀ, ਉੱਧਰੋਂ ਲਿਆਉਦੀ ਆ ਨਾ ਮੈਂ। ਹਾਂਜੀ, ਤੁਹਾਨੂੰ ਪਤਾ ਨਿਆਣਿਆਂ ਦੇ, ਫੇਰ ਕੱਪੜੇ ਚਾਹੀਦੇ ਨਾ ਗਰਮੀਆ ਵਾਲੇ, ਗਰਮੀ ਏਨੀ ਪੈਦੀ ਪਈ ਅ
ਹਾਂਜੀ--ਹਾਂਜੀ ਉਹ ਹੈ ਹੀ, ਆ
ਹਾਂਜੀ, ਫਿਰ ਨਿਆਣੇ ਦੀ ਜਿੱਦ ਕਰਦੇ, ਅੱਜ ਐਤਵਾਰ ਹੈਗਾ, ਚਲੋ ਸਾਨੂੰ ਘੁੰਮਾ ਕੇ ਲਓ ਕਿੱਧਰੇ। ਸਿਟੀ ਸੈਂਟਰ, ਲੈ ਗਏ।
ਹਾਂਜੀ--ਹਾਜ਼ੀ ਉੱਥੇ ਝੂਲੇ, ਵੀ ਲੱਗੇ ਹੋਏ ਨੇ ਖਾਣ ਪੀਣ ਨੂੰ ਵੀ ਹੈਗਾ ਆ।
ਹਾਂਜੀ, ਸਾਰਾ ਕੁੱਛ ਹੈਗਾ, ਉੱਧਰ ਹੀ?
ਹਾਂਜੀ
ਹਾਂਜੀ।
ਹੋਰ ਸੁਣਾਓ ਜੀ, ਹੋਰ ਤੁਸੀਂ ਠੀਕ ਹੋ?
ਹਾਂਜੀ ।ਵਧੀਆ।
ਵਧੀਆ ਹੀ ਚਾਹੀਦਾ ਉੱਥੇ, ਉੱਥੇ ਤੁਹਾਡੇ ਮੌਸਮ ਠੀਕ ਹੈਗਾ?
ਇੰਨੀ ਗਰਮੀ ਪੈਂਦੀ ਮੌਸਮ ਕਿੱਦਾਂ ਠੀਕ ਹੈ ।ਇੰਨੀ ਗਰਮੀ ਪੈਂਦੀ ਵੀ ਇਹ ਬਹੁਤ ਜਿਆਦਾ ਗਰਮੀ ਪੈਂਦੀ। ਹਾਂਜੀ ਵੀ ਏ ਸੀ ਵੀ ਕੀ ਕਰੇਗਾ।
ਹਾਂਜੀ ਹਾਂਜੀ, ਇਹ ਤੇ ਹੈ ਹੀ ਐ। ਬਿਲਕੁਲ ਸਹੀ। ਏ ਸੀ ਵੀ ਜਵਾਬ ਦੇ ਗਏ ਨੇ। ਏਸੀ ਚਲਾਓ ਤੇ ਬਿੱਲ ਆਉਂਦਾ। ਬੰਦ ਕਰੋ ਤੇ ਗਰਮੀ। ਬੰਦ ਜਦੋਂ ਤੇ ਗਰਮੀ ਲੱਗਦੀ ਹੈ ਚਲਾਏ ਰੱਖੋ ਤੇ ਠੀਕ ਰਹਿੰਦਾ ਆ।
ਹਾਂਜੀ-ਹਾਂਜੀ, ਪੱਖੇ ਦੀ ਹਵਾ ਤਾਂ ਲੱਗਦੀ ਈ ਕੋਈ ਨੀ, ਪੱਖਾ ਚੱਲਦਾ ਵੀ ਪਿਆ। ਪੱਖੇ ਦੀ ਹਵਾ ਨੀ ਲੱਗਦੀ ਇੰਨੀ ਗਰਮੀ ਪੈਂਦ ਦੀ ਵੀ ਏ।
ਉਹ ਤੇ ਹੈ ਹੀ ਹੈ ਜੀ, ਇੰਨੀ ਤਪਸ਼ ਪੈ ਰਹੀ ਐ, ਪੱਖਾ ਵੀ ਜਵਾਬ ਦੇ ਗਏ ਨੇ ਕੂਲਰ ਵੀ ਏਸੀ ਠੀਕ ਐ।
ਹਾਂਜੀ
ਚਲੋ, ਹੋਰ ਫੇਰ ਨਾਸ਼ਤਾ ਅੱਜ ਬਾਹਰੋਂ ਕਰਨਾ ਏ ਘਰ ਬਣਾਣਾ ਐ
ਨਹੀਂ ਅਸੀਂ ਆਜ ਖਾਈਆਂ ਬਾਹਰੋਂ ਨਾਨ ਨਾਨ ਹੋ ਗਏ ਨੇ, ਛੋਲੇ ਨਾਲ। ਕੜੀ ਓਦੇ ਨਾਲ-ਨਾਲ ਸਲਾਦ, ਅਸੀ ਬਾਹਰੋਂ ਕਰਨੇ ਐਤਵਾਰ ਨਾਸਤਾ।
ਠੀਕ ਹੈ ਜੀ, ਵੈਸੇ ਬਾਹਰ ਦਾ ਖਾਣਾ ਤੇ ਨੀ ਚਾਹੀਦਾ ਪਰ ਹਫ਼ਤੇ ਚ ਇੱਕ ਅੱਧੀ ਵਾਰ ਤਾਂ ਚੱਲ ਹੀ ਜਾਂਦਾ ਐ।
ਹਾਂ ਨਿਆਣੇ ਕਹਿੰਦੇ ਪਏ ਸੀ ਨਾ ਬਾਹਰੋਂ ਖਾਣੀ ਅੱਜ ਰੋਜ਼ ਹੀ ਘਰ ਦਾ ਖਾਂਦੇ ਫਿਰ ਮੈਂ ਇੱਕ ਵਾਰ ਹੋ ਜਾਂਦਾ ਨਾ ਬਾਹਰ ਦਾ ਰੋਜ਼ ਵੈਸੇ ਘਰ ਹੀ ਬਣਾਦੀ ਆ ਮੈਂ ਤਾ, ਬਾਹਰ ਦਾ ਘੱਟ ਹੀ ਖਾਂਦੇ ਆ।
ਹਾਂਜੀ।
ਹਾਂਜੀ। ਹੋਰ ਦਸੋ, ਮੈਂ ਤੁਹਾਨੂੰ ਇਹ ਕਹਿ ਰਹੀ। ਚੀਜ ਸੇਵਿੰਗ ਬੰਦਾ ਹੁੰਦਾ, ਸੇਵਿੰਗ ਬੰਦਾ ਕਰੇ ਤਾਂ ਕਿਵੇਂ ਕਰੇ ਇੰਨੀ ਮਹਿੰਗਾਈ ਵੱਧ ਗਈ ਏ।
ਸੇਵਿੰਗ ਦੀ ਦੇਖੋ, ਅਸੀਂ ਨਾ ਅੱਜ-ਕੱਲ੍ਹ ਜਿੱਥੇ ਮਰਜ਼ੀ ਚਲੇ ਜਾਈਏ ਨਾ ਪਹਿਲੀ ਗੱਲ ਤਾਂ ਮਹਿੰਗਾਈ ਬਹੁਤ ਐ ਔਰ ਦੂਸਰੀ ਗੱਲ ਇਹ ਹੈ ਕਿ ਅਗਰ ਆਪਾਂ ਸੋਚ ਕੇ ਵੀ ਨਾ ਸੇਵਿੰਗ ਕਰਨ ਦੇ ਤੇ ਅੱਜ ਕੱਲ੍ਹ ਦੇ ਟਾਈਮ ' ਸੇਵਿੰਗ ਕਰਨਾ ਬਹੁਤ ਹੀ ਮੁਸ਼ਕਲ ਏ। ਕਿਉਂਕਿ, ਅੱਜ ਅੱਜ ਕੱਲ ਨਾ ਕਮਾਈ ਘੱਟ ਔਰ ਮਹਿੰਗਾਈ ਜ਼ਿਆਦਾ ਹੈਗੀ ਜੇ।
ਹਾਂਜੀ ਹਾਂਜੀ।
ਇਹੀ ਚੱਕਰ ਕਰਕੇ ਨਾ ਅੱਜ ਕੱਲ੍ਹ ਮਤਲਬ ਇਨਸਾਨ ਨੀ ਸੋਚਦਾ। ਅਸੀ ਕੀ ਖਾਵਾਂਗੇ ਤੇ ਕੀ ਪਾਵਾਂਗੇ ਮਤਲਬ ਹੈ ਨਾ। ਤੇ ਖ਼ਰਚੇ ਬਹੁਤ ਜ਼ਿਆਦਾ ਹੈਗੇ ਨੇ ਮਤਲਬ ਖੁਦ ਦੀ ਪਰੇਸ਼ਾਨ ਹੋ ਜਾਂਦੇ ਨੇ ਅਗਰ ਸੋਚਿਆ ਜਾਏ ਤੇ। ਜੋੜ ਵੀ ਅਸੀਂ ਬਹੁਤ ਪੁੱਛ ਸਕਦੇ ਹਾਂ ਜੇ ਅਸੀਂ ਬੇਫਜ਼ੂਲ ਦੇ ਖਰਚੇ ਕਰਨੇ ਆ ਨਾ। ਜਿਵੇਂ ਲਗਾ ਲਓ ਜਿਹੜੀ। ਚੀਜ਼ ਦੋ ਸੌ ਦੀ ਮਿਲਦੀ ਹੈ ਉਹ 'ਚ ਸਾਨੂੰ ਸੌ ਡੇਢ ਸੌ 'ਚ ਮਿਲ ਜਾਏਗੀ ਤੇ ਕਿੰਨਾ ਬੈਨੀਫਿਟ ਹੈ ਉਹ। ਉੱਥੇ ਵੀ ਸਾਡੇ ਪੰਜਾਹ ਸੌ ਬਚ ਗਏ ਹੁਣ ਦੁਕਾਨਾਂ ਤੇ ਹੀ ਚਲੇ ਜਾਉ। ਭਏ ਕਿਤੇ ਚਲੇ ਜਾਓ ਚੀਨੀ। ਪਤਾ ਕਰਨ ਇੱਕ ਪਾਸੇ ਅਠਤਾਲੀ ਰੁਪਏ ਰੇਟ ਹੈ। ਇੱਕ ਪਾਸੇ ਉਨਤਾਲੀ ਏ। ਇੱਕ ਦੁਕਾਨ ਤੇ ਬਿਆਲੀ ਏ। ਇੱਕ ਤੇ ਚੁਵਾਲੀ ਏ ਇਵੇਂ-ਇਵੇਂ ਮਿਲ ਜਾਂਦੇ ਨੇ ਠੀਕ ਏ। ਅਗਰ ਅਸੀਂ ਉਹੀ ਚੀਜ ਬਿਆਲੀ ਸਾਨੂੰ ਚੁਵਾਲੀ ਰੁਪਏ ਚ ਮਿਲਦੀ ਹੋਏਗੀ ਤੇ ਸਾਡੇ ਉੱਥੇ ਵੀ ਚਾਰ ਪੰਜ ਰੁਪਏ ਬਚ ਗਏ ਨੇ।
ਹਾਂਜੀ ਹਾਂਜੀ।
ਇਹੀ ਚੀਜ਼ਾਂ, ਅਸੀਂ ਲੋਕ ਸੋਚਦੇ ਨੀ, ਅਸੀਂ ਨਾ ਆਾਲਤ ਖਾ ਜਾਨੇ, ਆ ਨੇ ਹੁਣ ਅੱਜ ਕੱਲ੍ਹ ਦੀਆਂ ਜਨਾ ਜਮਾਟੋ, ਚੱਲ ਪਿਆ ਐਮੀਸ਼ੋ ਚੱਲ ਪਿਆ, ਆ ਔਰ ਫਲਿੱਪਕਾਰਡ ਏ ਇਹ ਚੱਲ ਰਹੀ ਏ ਨਾ ਸੋਸ਼ਲ ਮੀਡੀਆ ਤੇ, ਇਹ ਸਭ ਕੁਛ ਥੋੜਾ ਬਹੁਤਾ ਬੈਨੀਫਿਟ, ਵੀ ਹੈ ਔਰ ਖ਼ਰਾਬ, ਵੀ ਹੈ ਇਹਨਾਂ ਦਾ
ਤੇ ਮੈਨੂੰ ਪਤਾ ਹੈ ਕਿ, ਜੋ ਮਿਸ ਹੋਇਗਾ ਉਹ ਦਿਖਾਂਦਾ ਕੁਛ ਹੋਰ ਹੈ, ਤਾਂ ਕੱਪੜੇ ਕੁਛ ਹੋਰ
ਹਾਂਜੀ ਉਹੀ ਤੇ ਇਹਨਾਂ ਚ ਸਾਨੂੰ ਬੈਨੀਫਿਟ ਵੀ ਬਹੁਤ ਔਰ ਖ਼ਰਾਬੀ ਵੀ ਬਹੁਤ ਰੀਜ਼ਨ ਕੀ ਹੈ ਜੀ, ਦੇਖਅਗਰ? ਜਿਵੇਂ ਹੁਣ ਅਸੀਂ ਕਿਤੇ ਗਏ ਹਾਂ, ਸਾਨੂੰ ਅਰਜੈਂਟਲੀ ਸਮਾਨ ਚਾਹੀਦਾ ਜਿਵੇਂ, 'ਬਲਿੰਕਟ ਸੁਣਿਆ ਹੀ ਹੋਣਾ ਤੁਸੀਂ? ਬਲਿੰਕਟ, ਤੇ ਦੋ ਮਿੰਟ ਲਈ ਔਡਰ ਕਰੋ ਤੇ? ਦੋ ਮਿੰਟ ਬਾਅਦ, ਬੰਦਾ ਤੁਹਾਡੇ ਗੇਟ ਤੇ ਹੋਏਗਾ, ਕੁਛ ਵੀ ਮੰਗਾ ਲੋ ਪਿਆਜ ਮੰਗਾ ਟਮਾਟਰ ਮੰ ਮਗਾ ਲੋ, ਓ ਉਹ ਮੰਗਾ ਲੋ ਚੌਲ, ਮਗਾ ਲੋ ਆਟ ਆਟਾ, ਮੰਗਾਲੋ ਮਤਲਬ ਉਹਥੇ ਸਾਰਾ ਕੁੱਝ ਹੀ ਹੈਗਾ ਜੇ। ਪਰ ਉਹਦੇ ਵਿੱਚ ਤੇ ਫਿਰ, ਉਹਨਾਂ ਨੇ ਚਾਰਜਿਸ ਲਾ ਕੇ ਆਣੇ, ਅਗਰ ਉਹ ਆਉਣਗੇ, ਉਹਨਾਂ ਦਾ ਵੀ ਪੈਟਰੋਲ ਲੱਗੇਗਾ।
ਹਾਂਜੀ-ਹਾਂਜੀ ਬਿਲਕੁਲ ਜੀ,
ਫਿਰ, ਉਹੀ ਚੀਜ਼ਾਂ ਦੇ ਉਹ ਅੱਗੇ ਚਾਰਜਿਸ, ਵਧਾ ਦਿੰਦੇ ਨੇ ਅਗਰ ਇਹੀ ਚੀਜ਼ ਅਸੀਂ, ਦੋ ਪੈਰ ਚਲਾ ਕੇ ਜਾਈਏ, ਸਾਨੂੰ ਵੀ ਬੈਨੀਫਿਟ ਇੱਕ ਤੇ ਸਾਡੀ, ਸੈਰ ਹੋ ਜਾਏਗੀ, ਦੂਜੀ ਗੱਲ ਅਸੀਂ ਆਪਣੀ ਅੱਖਾਂ ਨਾਲ ਵੇਖ ਕੋਈ ਚੀਜ਼, ਲੈ ਆਵਾਂਗੇ।
ਹਾਂਜੀ, ਉਹਨਾਂ ਨੂੰ ਕੀ ਪਤਾ ਕੀ
ਉਹੀ ਤੇ ਬਿਲਕੁਲ, ਜੀ ਪਤਾ? ਕੀ ਗੱਲ, ਏ ਇਹਨਾਂ ਵਰਗਿਆਂ ਨੇ, ਇਵੇਂ ਦੇ ਦੇਣਾ ਹੁੰਦਾ ਆ, ਕਿ ਆਪਣੇ ਅੱਖੀਂ ਵੇਖ ਕੇ ਅਸੀਂ ਥੋੜ੍ਹੀ ਨਾ ਚੀਜ਼ ਲਿੱਤੀ ਹੈ ਹੁਣ,? ਵੇਖਿਆ ਜਾਏ ਤੇ ਕਈ ਦੁਕਾਨਾਂ, ਐਸੀਆਂ ਨੇ ਜਿਵੇਂ ਲਗਾ ਲੋ ਖਾਣ ਪੀਣ ਦੀਆਂ ਕਈ ਸਬਜੀ ਮਤਲਬ, ਸ਼ਾਮ ਤੋਂ ਲੈ ਕੇ, ਇਹ ਚੀਜ਼ਾਂ ਨਾ ਬਣਾ ਕੇ ਰੱਖ ਦਿੰਦੇ ਨੇ ਜਿਵੇਂ ਕੱਚੀਆਂ, ਕਰਕੇ ਨਾ ਉਬਾਲ ਕੇ ਤੇ ਖਾਲੀ, ਕਸਟਮਰ, ਆਏ ਤੇ ਅਸੀਂ ਤੜਕਾ ਲਗਾ ਦੀਏ ਚਾਂਪ ਨੂੰ। ਪ ਚਾਮ ਦਾ ਮਸਾਲਾ ਤਿਆਰ ਕਰ ਦੇਏ ਨਹੀਂ ਤੇ ਟਿੱਕੀ ਵਾਲੇ ਆਲੂ ਵਾਲੀ ਟਿੱਕੀ ਬਣਾਉਣਗੇ ਫਰਿੱਜ ਚਲਾ ਦਿੰਦੇ ਨੇ, ਅਗਲੇ ਦਿਨ ਉਹੀਓ ਤੇਲ ਦੇ ਵਿੱਚ ਤਲ ਕੇ, ਦੇ ਦਿੰਦੇ ਨੇ।
ਪਤਾ ਨੀ ਕਿਵੇਂ ਦੇਲ ਚ ਤੋੜੇ ਨੇ? ਕਿਵੇ ਤੇਲ ਖਰਾਬ ਹੁੰਦਾ ਮਕੌੜਾ ਪੈ ਗਿਆ, ਤਾਂ ਵੀ ਹਾਂਜੀ, ਮਕੌੜਾ ਪੈ ਜਾਂਦਾ ਉਹੋਂ ਕੱਢ ਕੇ ਐਵੇਂ, ਤਲ ਦਿੰਦੇ,? ਨਾਨੂੰ, ਕਿਵੇਂ ਪਤਾ ਚੱਲਦਾ ਹੈ?
ਹਾਂਜੀ-ਹਾਂਜੀ ਔਰ ਸਾਡੇ ਵਰਗੀ ਦੁਨੀਆਂ ਪਾਗਲ ਹੋਈ ਪਈ ਹੈ, ਉਹ ਖਾਣ ਨੂੰ ਫਿਰਦੀ, ਵੀ ਹੈ ਕਿ ਹਾਂ ਵੀ ਵਧੀਆ ਚੀਜ਼ ਇਹਨੂੰ ਖਾ ਲੈਂਨੇ ਹਾਂ ਐਵੇਂ ਹੈ ਹੈਂ ਪਰ ਇਹ ਨੀ ਸੋਚਦੇ ਹੈਗੇ ਕਿ ਸਾਡਾ ਸਰੀਰ ਕਿੰਨਾ ਖ਼ਰਾਬ ਹੁੰਦਾ ਹੈਗਾ ਜੇ
ਹਾਂਜੀ
ਬੱਸ ਕੌਣ ਸਮਝਾਵੇ ਦੁਨੀਆਂ ਨੂੰ ਅੱ ਨਿਆਣੇ ਛੱਡੋ ਸਿਆਣੇ ਵੀ ਐਵੇਂ ਹੀ ਨੇ
ਹਾਂਜੀ ਪਤਾ ਨੀ ਕਿਵੇਂ ਹੱਥਾਂ ਨਾਲ ਚਲਦੇ ਪਏਣੇ ਤਮਬਾਕੂ ਵਾਲੇ ਨਾਲ ਆ ਦਾਰੂ ਦੇ ਨਾਲ ਦਾਰੂ ਵਾਲੇ ਕੋਲ ਪਤਾ ਓਏ ਗੱਲਾ ਕੀ ਕਰਨ
ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਹੁਣ ਕਵੇ ਕੌਣ ਤੁਹਾਨੂੰ ਪਤਾ ਸਹੀ ਏ
ਹਾਂਜੀ ਹਾਂਜੀ ਇਹ ਬਸ ਘਰ ਦਾ ਖਵਾ ਨਿਆਣਿਆਂ ਨੂੰ ਆਪਣੇ ਹੱਥ ਤੋਂ ਤਲ ਕੇ ਦੋ ਉਹ ਕਹਿਣ ਗੇ ਠੀਕ ਹੈ ਜੀ
ਬਿਲਕੁਲ ਜੀ ਚੰਗੀ ਗੱਲ ਸਗੋਂ ਦੇਖੋ ਸੇਵਿੰਗ ਕਰਾਂਗੇ ਨਾ ਸਾਡੇ ਲਈ ਬੈਨੀਫਿਟ ਹੋਏਗਾ ਅੱਜ ਕੱਲ੍ਹ ਤਾਂ ਸਰਕਾਰ ਨੇ ਵੈਸੇ ਬਹੁਤ ਰੂਲ ਕੱਢ ਦਿੱਤੇ ਦੇ ਨੇ ਕੁੜੀਆਂ ਵਾਸਤੇ ਸਕੰਨਿਆਂ ਵਾਲਾ ਔਰ ਮੁੰਡਿਆਂ ਵਾਸਤੇ ਉਹ ਐਲ ਆਈ ਸੀ ਚੋਰਸ ਨਹੀਂ ਆਉਂਦਾ
ਹਾਂਜੀ ਹਾਂਜੀ
ਉਹ ਚੱਲ ਰਿਹਾ ਪੋਲਸੀ ਜਿਹਨੂੰ ਬੋਲਦੇ ਨੇ ਉਹ ਚੱਲਦੀ ਹੈ ਉਹ ਵੀ ਸਹੀ ਹੈਗਾ ਕਿਉਂਕਿ ਅੱਜ ਕੱਲ ਬ ਦਾ ਫਿਊਚਰ ਬਣਾਉਣਾ ਬਹੁਤ ਔਖਾ ਹੋ ਗੇ ਦਾ ਏ ਅਸੀਂ ਤੇ ਹੁਣ ਮੇਰੀ ਵੀ ਕੁੜੀ ਹੈਗੀ ਹੈ ਅਸੀਂ ਵੀ ਉਹਦਾ ਸੋਚ ਰਹੇ ਹਾਂ ਸੁ ਕੰਨਿਆਂ ਵਾਲਾ ਪਰ ਹਲੇੇ ਫੋਨ ਜੀਵੇ ਆ ਜਾਏ ਕਿਉਂਕਿ ਕਿਸੇ ਨੇ ਦੱਸਿਆ ਇਹ ਨੇ ਕਿਸ ਕਰੱਲਿਆਂ ਵਾਲਾ ਕਿਵੇਂ ਦਾ ਹੈਗਾ ਕਿਵੇਂ ਦਾ ਨਹੀਂ ਹੈਗਾ ਅਕਾਉਂਟ
ਹਾਂਜੀ ਹਾਂਜੀ ਵੈਸੇ ਕਹਿੰਦੇ ਨੇ ਨਾ ਸੇਵ ਆਪਣੇ ਕੋਲ ਕਰਨਾ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਬੈਂਕ ਦਾ ਤੁਹਾਨੂੰ ਪਤਾ ਹੀ ਹੈ ਫੇਰ ਬੈਂਕ ਕਦੋਂ ਖੁੱਲੇਗਾ ਕਦੋਂ ਲੈ ਕੇ ਨਿਕਲ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਇੱਕ ਤੇ ਗੂਗਲ ਗੂਗਲ ਪੇ ਦਾ ਬੜਾ ਜਬ ਹੈ ਹੈ ਕਰਦੇ ਉਹਦੇ ਚ ਪੈਸੇ ਪਾ ਲੈਂਦੇ ਆ ਹੈਂ ਨੀ
ਹਾਂਜੀ ਹਾਂਜੀ ਇਹ ਤਾਂ ਹੁੰਦਾ ਨਾ ਪੰਗਾ ਦੇ ਕੋਲ ਹੁੰਦਾ ਆਪਣੇ ਐਸੀ ਖਰਚ ਕਰ ਸਕਦੇ ਹਾਂ ਕੋਈ ਪਰੇਸ਼ਾਨੀ ਆ ਰਹੀ ਖਰ ਚ ਬੰਦਾ ਨਿਕਾਲ ਕੇਦਾ ਯੂਜ ਕਰ ਲੋ
ਬਿਲਕੁਲ ਜੀ ਇਹ ਤੇ ਹੈ ਹੀ ਏ ਜੀ ਹੋਰ ਹੋਰ ਸੁਣਾਓ
ਨਸਦੀ
ਵਧੀਆ ਵੀ ਚਾਹੀਦਾ ਜੇ ਨਿਆਣੇ ਠੀਕ ਨੇ ਤੁਹਾਡੇ ਉੱਠ ਕੇ
ਹਾਂਜੀ ਉੱਥੇ ਗਏ ਆ ਬੱਸ
ਅੱਛਾ ਸਾਡੇ ਆਪ ਉੱਠ ਗਏ ਨੇ ਮੇਰਾ ਮੁੰਡਾ ਉੱ ਗਿਆ ਗੁੜੀੀਆਂ ਸੁਿੱਤੀ ਵੀਈ ਹੈ ਹਲੇ ਉਹ ਹੁਣ ਉੱਥੇ ਗ ਉਹਨੂੰ ਨਵਾਾਉਣਾ ਆ ਉਹਨੂੰ ਤਿਆਰ
ਕਾਕਾ ਦਾ ਮੇਰਾ ਨਾਂ ਧੋ ਕੇ ਤਿਆਰ ਹੋ ਗਿਆ ਗਿਆ ਆ ਬਸ ਅਸੀਂ ਅੱਜ ਲੇਟ ਹੋ ਗਏ ਹਾਂ ਅੱਜ ਸੰਡੇ ਸੀ ਅੱਜ ਕੋਈ ਕੰਮ ਤੇ ਗਿਆ ਹੈ ਨਹੀਂ ਹੁਣ ਅਸੀਂ ਵੀ ਅੱਜ ਆਲੂ ਆਲੇ ਪਰਾਂਠੇ ਬਣਾਵਾਂਗੇ
ਆਲੂ ਉਬਾਲਨੇ ਰੱਖੇ ਹੋਏ ਨੇ ਬਸ ਜਿਵੇਂ ਉਬਲ ਜਾਣਗੇ ਉਸ ਤੋਂ ਬਾਅਦ ਮਟੀਰੀਅਲ ਤਿਆਰ ਪਿਆਜ ਹਰੀ ਮਿਰਚ ਅਜਵਾਇਨ ਕਸਤੂਰੀ ਮੇਥੀ ਅਮਚੂਰ ਸੁੱਕਾ ਧਨੀਆ ਗਰਮ ਮਸਾਲਾ ਮੀਟ ਮਸਾਲਾ ਆਪਣੇ ਉੱ ਿਆ ਸੀ ਕੀ ਕੀ ਪਾਉਣਾ ਹੈਗਾ ਜੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਨਾ ਫੇ ਕੇ ਉਸ ਤੋਂ ਬਾਅਦ ਰੋਟੀ ਟੀ ਦੇ ਵਿੱਚ ਜਿਵੇਂ ਲ ਲ ਛੋਟੀ ਜਿਹੀ ਹੁੰਦੀ ਨਾ ਲੋਈ ਬਣਾ ਲਿੰਦਾ ਜਿਹਨੂੰ ਕਹਿੰਦੇ ਨੇ
ਹਾਂਜੀ ਹਾਂਜੀ।
ਉਹਨੂੰ ਗੋਲ ਕਰ। ਤੇ ਉਹਨੂੰ ਮਤਲਬ ਪਹਿਲੇ ਵੇਲ ਲਿੱਤਾ ਉਹਦੇ ਵਿੱਚ ਆਲੂ ਪਾ ਦਿੱਤੇ। ਫਿਰ ਉਹਨੂੰ ਉਪਰੋਂ ਗੋਲ ਰਾਊਂਡ ਬਣਾ ਤਾ ਜਿਵੇਂ ਮੋਮੋਜ਼ ਦੀ ਸ਼ੇਪ ਹੁੰਦੀ ਨਾ ਉਵੇਂ ਬਣਾ ਤਾ। ਉੱਪਰ ਦਾ ਜੋ ਐਕਸਟਰਾ ਆਟਾ ਹੁੰਦਾ ਨਾ ਉਹਨੂੰ ਕੱਢ ਲਈਦਾ ਹੈ ਕੱਢਣ ਤੋਂ। ਬਾਅਦ ਉਹਨੂੰ ਧੂੜਾ ਲਗਾ ਕੇ ਵੇਲ ਲੋ ਤਵੇ ਉੱਤੇ ਤਵਾ ਗਰਮ ਹੋਣ ਚੰਗੀ ਤਰਾਂ ਉਸ ਤੋਂ ਬਾਅਦ। ਉਹ ਕਰਨਾ ਜੇ ਅ ਰੱਖ ਕੇ ਤੇ ਤੇਲ ਲਗਾ ਕੇ ਬਸ ਉਹਨੂੰ ਪਲਟੀ ਮਾਰਨੀ ਹੈ ਨਾਲ ਅਸੀਂ ਦਹੀਂ ਰਾਇਤਾ ਲਾਵਾਂਗੇ। ਉਸ ਤੋਂ ਬਾਅਦ ਨਾ ਜੋ ਮਤਲਬ ਰੋਟੀ ਬਣਾਉਣੀ ਆ ਉਹਦੇ ਵਿੱਚ ਆਟਾ ਘਟ।
ਹਾਂਜੀ ਆਲੂ ਜ਼ਿਆਦਾ ਤਾਂ ਹੀ ਚੰਗਾ ਲੱਗ ਦਾ ਅ।
ਹਾਂਜੀ ਪਤਾ ਕੀ ਓ ਬਿਲਕੁਲ ਜੀ ਬਿਲਕੁਲ ਆਟਾ ਹੀ ਆਟਾ ਸਾਡੇ ਵਰਗੇ ਖਾ ਲ ਲਂਦੇ ਨੇ
ਹਾਂਜੀ।
ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਸਤਿ ਸ੍ਰੀ ਅਕਾਲ।